ਹੈਲੋ ਹਾਂ। ਕੀ ਹਾਲ ਚਾਲ ਆ ਤੇਰਾ?
ਵਧੀਆ ਤੂੰ ਦੱਸ?
ਇੱਕ ਮਿੰਟ ਮੈਂ ਟਰੂਕੋਲਰ ਲੁਕਾਵਾਂ। ਮੇਰਾ ਵੀ ਵਧੀਆ ਚੱਲਦਾ ਤੇਰਾਂ ਕੀ ਕੀਤਾ ਅੱਜ ਤੂੰ?
ਕੁਛ ਨੀ ਬਸ ਬੈਠੀ‌ ਆ। ਯਾਰ ਮੈਨੂੰ ਨਾ ਐ ਹੁੰਦਾ ਪਿਆ ਕੀ। ਕਿ- ਮੈਂ ਮਤਲਬ ਨੈਲਸ ਦਾ ਵੈਨਟੀ ਕਿੱਦਾਂ ਬਣਾਵਾਂ।
ਮੈਂ ਵੀ ਬਣਵਾਣੀ ਆ ਆਪਣੀ। ਮੈਂ ਵੀ ਤੈਨੂੰ ਮੈਂ ਜਦੋਂ ਆਪਣਾ ਸਮਾਨ ਲਿਖਵਾ ਕੇ ਆਊਂਗੀ। ਨਾ ਮੈਂ ਤੈਨੂੰ ਦੱਸ ਦੂਗੀ, ਕਿਹੜਾ-ਕਿਹੜਾ ਸਮਾਨ ਮੈਮ ਨੇ ਕਿਹਾ ਸੀ ਅੰ ਅੰਡਰ ਬਜਟ ਹੀ ਤੈਨੂੰ ਦੱਸੂਗੀ। ਤੇ ਮੈਂ ਫਿਰ ਤੇਰਾ ਵੀ ਬਣਵਾ ਦੂੰਗੀ।
ਠੀਕ ਹੈ- ਠੀਕ ਹੈ।
ਮੇਰਾ ਪਤਾ ਨੀ ਕਿੰਨੇ ਕ ਆਉਣ। ਮੈਨੂੰ ਏਦਾਂ ਕੋਈ ਅੰਦਾਜ਼ਾ ਨੀ ਦੱਸਿਆ, ਮੈਮ ਨੇ ਯਾਰ ਸੱਚੀ ਦੱਸਾ। ਮੈਂ ਤਾਂ ਈ ਮੈਂ ਟੈਨਸ਼ਨ ਚ ਹੈ। ਕਿ ਕਿੰਨਾ ਪਤਾ ਨੀ ਖਰਚਾ ਆ ਜਾਣਾ ਦਸ- ਵੀਹ ਪਤਾ ਨੀ।
ਹੂੰ
ਤੇ, ਮੈਂ ਜਾਣਾ ਉੱਧਰ ਦੂਜੇ ਸ਼ਹਿਰ ਚ, ਹਾਂ ਦੂਜੇ ਸ਼ਹਿਰ ਚ ਜਾਣਾ। ਸਮਾਨ ਲੈਣ। ਉਥੇ ਸਮਾਨ ਸਸਤਾ ਮਿਲੂਗਾ।
ਹਾਂ। ਪਤਾ ਮੈਨੂੰ ਉੱਥੇ ਸਮਾਨ ਬਹੁਤ ਸਸਤਾ ਮਿਲਦਾ।
ਹਾਂ ਮਿਲਦਾ ਨਾ। ਉਹ ਮਿਲਣਾ ਮੈਨੂੰ
ਮੈਂ ਵੀਡੀਓ ਦੇਖੀ ਸੀ। ਰੀਲ ਸਕਰੋਲ ਕਰਨ ਦੇ ਉੱਥੇ ਵੀਹ ਵੀਹ ਦੇ ਫਾਈਲ ਦੇ ਵੀ ਮਿਲਦੇ ਆ ਪੈਸੇ।
ਸਸਤਾ ਤੇ ਵਧੀਆ ਮਿਲਦਾ ਤੈਨੂੰ ਪਤਾ ਇੱਥੇ ਤਾਂ ਨਈ ਏਨਾਂ ਵਧੀਆ ਹੁੰਦਾ ਸਮਾਨ।
ਤੇਂ ਬਹੁਤ ਵਧੀਆ ਮਿਲਦਾ।
ਹਾਂ! ਫਿਰ ਮੈਂ ਸੋਚਦੀ ਪਈ ਆ ਮੈਂ ਜਿੰਨੀ ਦੇਰ ਇੱਥੇ ਹੈਗੀ ਆ ਹਨਾਂ ਏਸ ਸ਼ਹਿਰ ਚ। ਉਹਨੇ ਦੇਰ ਇੱਕ ਆਪਣਾ ਵਧੀਆ ਜਾ ਸਟੂਡੀਓ ਬਣਾ ਲਵਾਗੇ।
ਹਾਂ! ਮੈਂ ਵੀ ਸੋਚਦੀ ਪਈ ਆ ਹਾਂ - ਹਾਂ।
ਓਏ ਮੈਂ ਚਾਨੀ ਜੇ ਕੰਮ ਵੱਡੇ ਚ ਸਿੱਖਿਆ, ਮੈਨੂੰ ਯਾਰ ਕੌਲ ਆਂਦੀ। ਜੇ, ਮੈਂ ਤੈਨੂੰ ਕਰਾਂ
ਕੱਠ ਹੋ ਸਕਦਾ ਏ, ਹੂੰ-ਹੂੰ-ਹੂੰ।
ਹੈਅ।
ਕੱਟ ਹੋ ਗੀ ਨਾ ਸਿਲੈਕਟ ਨਹੀਂ ਹੋਣੀ ਫ਼ਿਰ।
ਵਿਆਂਣ, ਮੈਨੂੰ ਕੌਲ ਆਦੀ ਪਈ ਆ ਸ ਕੋਲੇਜ ਤੋਂ ਕੋਲੇਜ ਦੀ ਆ। ਹੂੰ! ਮੈਂ ਤੈਨੂੰ ਕਰਤੀ।